ਹੈਲੋ।
ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਹੈ।
ਠੀਕ ਠਾਕ ਤੁਸੀਂ ਦੱਸੋ।
ਬਸ ਵਧੀਆ
ਫਰੀ ਬੈਠੇ ਸੀ
ਹਾਂ ਬਸ ਬੈਠੀ ਸੀ ਫਰੀ
ਮੈਂ ਤਾਂ ਬਚਪਨ ਦੀ ਯਾਦ ਏ ਅਹ ਯਾਦ ਕਰੀ ਜਾਂਦੀ ਸੀ ਬਚਪਨ ਦਾ ਕਿ ਆ ਹਾਂ ਮਹਾਰਾਸ਼ਟਰ ਦੀ ਹੈ ਨਾ ਮੈਂ ਮਹਾਰਾਸ਼ਟਰ ਵਿੱਚ ਸਹੇਲੀਆਂ ਦੀ ਸਹੇਲੀਆਂ ਨੂੰ ਯਾਦ ਕਰਦੀ ਪਈ ਸੀ
ਅੱਛਾ ਚੇ ਸਕੂਲ ਫਰੇਂਡ ਨੂੰ ਬਚਪਨ ਦੀ ਆ ਹਨਾ ਹ ਬਚਪਨ ਤੇ ਬਹੁਤ ਵਧੀਆ ਲੱਗਦਾ ਪਤਾ ਹੋਵੇ ਕਿਸੇ ਚੀਜ਼ ਦੀ ਕੋਈ ਟੈਂਨਸ਼ਨ ਨਹੀਂ ਕਿਸ ਚੀਜ਼ ਦੀ ਨਾ ਕੰਮ ਦੀ ਨਾ ਹੋਰ ਕਿਸੇ ਚੀਜ਼
ਓਹੀ ਨਾ ਬਣੀ ਬਣਾਈ ਮੰਮੀ ਮੰਮੀ ਮੰਮੀ ਰੋਟੀ ਪਾਣੀ ਅਸੀਂ ਖੇਡਣ ਨੂੰ ਚਲੇ ਜਾਂਦੇ ਸੀ ਮੰਮੀ ਰੋਟੀ ਪਾਣੀ ਬਣਾ ਕੇ ਰੱਖ ਦਿੰਦੀ ਸੀ ਬਸ ਖਾ ਖਾਣ ਦਾ ਕੰਮ ਸੀ ਬਸ ਹੁਣ ਸਾਰਾ ਕੰਮ ਹੁਣ ਟੋ ਕੰਮ ਆਪ ਹੀ ਕਰਨਾ ਪੈਂਦਾ
ਆਹੋ ਉਹ ਤੇ ਹੈ ਈਏ
ਹਾਂਣ ਯਾਦ ਆਉਂਦੇ ਮੰਮੀ ਦੇ ਹੱਥ ਦੀ ਰੋਟੀ ਮੰਮੀ ਦੇ ਮੰਮੀ ਦੇ ਹ ਜੋ ਕੰਘੀ ਕਰਦੀ ਆ ਦੋ ਕੁ ਦੋ ਗੁੱਤਾ ਕਰਕੇ ਸਕੂਲ ਭੇਜਦੇ ਹੁੰਦੇ ਸੀ ਉਹ ਯਾਦ ਆਉਂਦੇ ਹਾਂ
ਸਹੀ ਗੱਲ ਹੈ ਬਚਪਨ ਬਹੁਤ ਵਧੀਆ ਹੁੰਦਾ ਐ ਕਿਸੇ ਮਾਂ ਪਿਓ ਨੂੰ ਚਿੰਤਾ ਆਉਂਦੀ ਹੈ ਬੱਚੇ ਫਰੀ ਕੋਈ ਟੈਂਨਸ਼ਨ ਨਹੀਂ ਨਾ ਪੈਸੇ ਦੀ ਨਾ ਕੋਈ ਖਾਣੇ ਦੀ ਬਣਾਣੇ ਦੀ
ਉਹਹੀ ਆਪਾਂ ਨੂੰ ਤਾਂ ਪਤਾ ਹੀ ਨਹੀਂ ਕਿ ਪੈਸਾ ਕਿੱਥੋਂ ਆਉਂਦਾ ਕੇ ਆਪਾਂ ਨੂੰ ਇਹ ਇੰਨਾ ਨੀ ਪਤਾ ਸੀ ਕਿ ਮੈਂ ਅ ਕੰਮ ਕਰਕੇ ਰੋਟੀ ਖਾਣੀ ਹੁੰਦੀ ਉਹ ਆਪਣੇ ਮਾਂ ਬਾਪ ਨੂੰ ਹੀ ਟੇਂਸ਼ਨ ਹੁੰਂਦੀ ਹੁਣ ਆਪਾਂ ਨੂੰ ਸਾਰਾ ਪਤਾ ਲੱਗ ਗਿਆ
ਹਾਂ ਹੁਣ ਟੈਂਸ਼ਨਾਂ ਸਾਨੂੰ ਹੁਣ ਸਾਡੇ ਬੱਚੇ ਫ੍ਰਰੀ ਹਾਂ ਸਾਡੇ ਹਾਂ ਉ ' ਤੇ ਹੈ ਈਏ ਸਾਰੀ ਟੈਨਸ਼ਨ ਮਾਂ ਪਿਓ 'ਦੇ ਸਿਰ ਆਉਂਦੀ ਸੀ ਬੱਚਿਆਂ ਨੂੰ ਪੜ੍ਹਾਉਣਾ ਲਿਖਾਉਣਾ ਰੋਟੀ ਪਾਣੀ ਦੀ ਹਰ ਚੀਜ਼ ਦੀ
ਉਹੀ ਨਾ ਕੋਈ ਨੀ ਮਾਂ ਬਾਪ ਦੀ ਜਗਾ ਨਾ ਸੱਸ ਸੋਹਰੇ ਲੈ ਸਕਦੇ ਨਾ ਕੋਈ ਰਿਸ਼ਤੇਦਾਰ ਲੈ ਲੈ ਸਕਦੇ। ਹਮ
ਜੇ ਮਾਂ ਆਉਂਦੀ ਤਾਂ ਆਪਣੇ ਕੁੜੀਆਂ ਨੂੰ ਸਾਰਾ ਕੁਝ ਦੇਦੇ ਆ ਤਿਉਹਾਰਾਂ ਦੇ ਟਾਈਮ ਤੇ ਦੀਵਾਲੀ ਨੂੰ ਕੋਈ ਹੋਰ ਤਿਉਹਾਰਾਂ ਦੇ ਟਾਈਮ ਤੇ ਰੱਖੜੀਆਂ ਨੂੰ ਔਰ ਹੁਣ ਜਦ ਮਾਂ ਬਾਪ ਮਾਂ ਮਾਂ ਹੁੰਦੀ ਨੀ ਫਿਰ ਨਾ ਕੋਈ ਭਰਜਾਈ ਦੇ ਕੇ ਜਾਂਦੀ ਨਾ ਕੋਈ ਰਿਸ਼ਤੇਦਾਰ ਕੁੱਝ ਦੇਖ ਕੇ ਜਾਂਦੇ।
ਹਾਂਜੀ। ਕੋਈ ਨਹੀਂ ਪੁੱਛਦਾ ਫੇਰ ਮਾਵਾ ਪੁੱਛਦੀ ਨੇ ਬੱਚਿਆਂ ਨੂੰ ਮਾਵਾ ਦੀ ਜਗ੍ਹਾ ਕੋਈ ਵੀ ਨਹੀਂ ਲੈ ਸਕਦਾ ਹੈ। ਹਾਂ ਜੋ ਪਿਆਰ ਜੋ ਚੀਜ਼ ਦੇ ਹਾਂ ਹੈਗੇ ਨੇ ਮੰਮੀ ਤੇ ਪਾਪਾ ਨੀ ਨੇ ਮੰਮੀ ਤੇ ਹੈ ਨੇ
ਹਮ ਵੇਖਲੋ ਅੱਜ ਮੇਰੇ ਪੇਕੇ ਮਹਾਰਾਜਟਰ ਵਿਚ ਨੇ ਮੰਮੀ ਅਸੀਂ ਪੰਜਾਬ ਵਿੱਚ ਆ ਪੰਜਾਬ ਵਿਆਹੀ ਹੋਈ ਆ ਮੇਰੀ ਮੰਮੀ ਇ ਇਹ ਚੀਜ਼ਾਂ ਲੈ ਲੈ ਕੇ ਮੱਠੀਆਂ ਮੱਠੀਆਂ ਬਣਾ ਬਣਾ ਕੇ ਫੇਰ ਅਹ ਚਿਵੜਾ ਨੀ ਖਉਂਦਾ ਮੁਰਮੁਰੇ ਦਾ ਚਿਵੜਾ
ਹਾਂਜੀ।
ਉਹ ਲੈ ਕੇ ਬਣਾ ਕੇ ਕੇ ਸਾਰੀ ਚੀਜ਼ ਘਰੇ ਕਰੰਜੀਆ ਆਪਣੇ ਕਰੰਜੀਆ ਬੋਲਦੇ ਸੀ ਮਹਾਰਾਸ਼ਟਰ ਵਿੱਚ ਜੋ ਦੀਵਾਲੀ ਨੂੰ ਮਨਾਉਂਦੇ
ਹਾਂ-ਹਾਂ-ਹਾਂ
ਭੁਜੀਆ-ਭੁਜਿਆ ਨੀ ਆਉਂਦੇ ਹਾਂ-ਹਾਂ ਅਸੀਂ ਤਾਂ ਕਰੰਜੀਆ ਬੋਲਦੇ ਹੁੰਦੇ ਸੀ ਅਸੀਂ ਉੱਥੇ ਮਹਾਰਾਸ਼ਟਰ ਵੀ ਪਰ ਹੁਣ ਦੇ ਅੱਜ ਕੱਲ੍ਹ ਦੇ ਨੂੰਆ ਜੋ ਨਵੇਂ ਆਏ ਹੁਨ ਉਹ ਬੂਜੀਆ ਬੋਲਦੇ ਆ।
ਹਾਂ-ਹਾਂ-ਹਾਂ
ਹਾਂ ਉਹ ਘਰੇ ਨੀ ਬਣਾਉਂਦੇ ਦੀਵਾਲੀ ਦੇ ਟਾਈਮ ਤੇ ਬਣਾਉਂਦੇ ਹੁੰਦੇ।
ਹਾਂ ਬੰਦੇ ਨੇ ਅਸੀਂ ਵੀ ਆਪਣੇ ਘਰ ਬਣਾਉਂਦੇ ਹਾਂ।
ਹਾਂਜੀ-ਹਾਂਜੀ। ਹਾਂ ਸਾਰਾ ਟੋਟਲ ਸਮਾਨ ਸਾਨੂੰ ਦੀਵਾਲੀ ਨੂੰ ਲੈ ਕੇ ਆਉਂਦੀ ਹੁੰਦੀ ਸੀ। ਮਹਾਰਾਸ਼ਟਰ ਤੋਂ ਬਣਾ ਕੇ ਪੰਜਾਬ ਵਿੱਚ
ਹਮ ਬਹੁਤ ਵਧੀਆ ਲੱਗਦਾ ਵੇ। ਮੇਰਾ ਅਤੇ ਪਾਪਾ ਨਾਲ ਆਪਣੇ ਬਹੁਤ ਸੀ ਮੇਰੇ ਪਾਪਾ ਬਹੁਤ ਕਰਦੇ ਸੀ ਮੈਂ ਥੋੜੇ ਦਿਨ ਨਾ ਜਾਵਾਂ ਕਹਿੰਦੇ ਨੇ ਕੀ ਗੱਲ ਆਏ ਨੀ ਹੈ ਮੈਂ ਕਿਹਾ ਨਹੀਂ ਆਵਾਂਗੀ ਪਾਪਾ ਕਹਿੰਦੇ ਨੇ ਆਹ ਚੱਕਰ ਲਗਾ ਲਿਆ ਕਰ ਬਹੁਤ ਮਨਦੇ ਸੀ ਪਾਪਾ ਹਾਂ। ਪਾਪਾ ਦੀ ਬੜੀ ਯਾਦ ਆਉਂਦੀ ਵੈ। ਹਾਂ, ਨਹੀਂ-ਨਹੀਂ ਪਾਪਾ ਨਹੀਂ ਹੈ।
ਹਾਂ ਮੇਰੇ ਮੰਮੀ ਨੀ ਹੈਗੀ ਤੁਹਾਡੇ ਪਾਪਾ ਹੈਗੇ ਤੁਹਾਡੀ ਮੰਮੀ ਹੈਗੀ ਮੇਰੇ ਪਾਪਾ ਹੈਗੇ ਮੇਰੇ ਮੰਮੀ ਨੀ ਹੈਗੀ।
ਅੱਛਾ-ਅੱਛਾ ਕੀ ਹੋ ਗਿਆ ਸੀ ਤੁਹਾਡੀ ਮੰਮੀ ਨੂੰ
ਮੰਮੀ ਨਾ ਉੱਥੇ ਵੀ ਮੈਰਿਜ ਤੇ ਆਈ ਸੀ ਮੇਰੀ ਭੈਣ ਦੀ ਕੁੜੀ ਦੇ ਦੋਤੀ ਦੇ ਵਿਆਹ ਤੇ ਇੱਕ ਇੱਕ ਦਿਨ ਵਿਆਹ ਦੇ ਵਿਆਹ ਦੇ ਇੱਕ ਦਿਨ ਪਹਿਲਾਂ ਅਟੈਕ ਆ ਗਿਆ ਸੀ। ਬਾਥਰੂਮ
ਅੱਛਾ-ਅੱਛਾ
ਚਲ ਲੈ ਲਿੱਤਾ ਸੀ ਮੇਰੀ ਵੱਡੀ ਸਿਸਟਰ ਦੀ ਡੈਥ ਹੋ ਗਈ ਸੀ ਨਾ ਹੋ ਹੋਈ ਆ ਤਾਂ ਉਹਦੀ ਉਹਦੀ ਟੈਨਸ਼ਨ ਲੈ ਲਿੱਤੀ ਸੀ ਵੱਡੀ ਆਪਣੀ ਵੱਡੀ ਕੁੜੀ ਦੀ
ਅੱਛਾ-ਅੱਛਾ-ਅੱਛਾ-ਅੱਛਾ ਹਾਂਜੀ-ਹਾਂਜੀ-ਹਾਂਜੀ -ਹਾਂਜੀ
ਦੀ ਆਪਦੀ ਕੁੜੀ ਦਾ, ਮੂਹਰੇ ਹੋ ਕੇ ਵਿਆਹ ਕਰਦੀ। ਹੋਈ ਜਾਂਦਾ ਮਾਵਾਂ ਨੂੰ, ਮਾਵਾਂ ਨੂੰ ਹੋਈ ਜਾਂਦਾ। ਆਪਦੀ ਧੀਆਂ ਦਾ।
ਹਾਂਜੀ-ਹਾਂਜੀ।
ਹੋਈ ਨਾ।
ਆਈਏ ਅਤੇ ਮਾਂ ਪਿਓ ਤੇ ਮਾਂ ਪਿਓ ਹੀ ਹੁੰਦੇ ਨੇ। ਮਾਂ- ਪਿਓ, ਦੀ ਜਿੰਨੀ ਕਿੰਨੀ ਚਿੰਤਾ ਕਰਦੇ ਨੇ ਬੱਚਿਆਂ ਦੀ, ਬੱਚਿਆਂ ਨੂੰ ਇਹ ਚੀਜ਼ ਮਿਲੇ, ਉਹ ਮਿਲ ਲੇ। ਕਿਵੇਂ ਖੁਸ਼ ਰਹਿਣ। ਜਿੱਥੋਂ ਮਰਜ਼ੀ ਜੀ ਉਹਏ, ਉੱਥੋਂ ਲੈ ਕੇ ਦਿੰਦੇ ਨੇ। ਜਿੰਨਾ ਹੋ ਸਕਦਾ ਮਾਂ- ਪਿਓ, ਕਰਦੇ ਨੇ।
ਜਦ ਵੀ ਅਸੀਂ, ਪੇਕੇ ਜਾਂਦੇ ਹੁੰਦੇ ਸੀ। ਅਹ ਜਦ ਅਸੀਂ ਜਿਵੇਂ ਮੈਂ, ਅਸੀਂ ਬੋਲਦੇ ਹੁੰਦੇ ਸੀ। ਮੰਮੀ ਆ ਆਹ ਲੈ ਕੇ ਦੇ। ਮੰਮੀ ਉਹ ਲੈ ਕੇ ਦੇ। ਕਹਿੰਦੇ ਮੇਰੇ ਕੋਲ, ਨੀ ਹੈਗੇ ਪੈਸੇ। ਮੈਂ ਨਹੀਂ ਦੇਦੀ। ਮੇਰੇ ਕੋਲ ਨਹੀਂ ਹੈਗੇ। ਮੇਰਾ ਡੈਡੀ ਕਹਿੰਦੇ ਦੇ ਕੁੜੀ ਨੂੰ, ਦੇ ਕੁੜੀ ਨੂੰ, ਉਹਨਾਂ ਨੇ ਰੋਜ਼- ਰੋਜ਼, ਆਉਣਾ। ਕਦੇ- ਕਦਾਏ ਆਣਾ। ਤੂੰ ਜੋ ਚਾਹੀਦਾ ਹੈ। ਕੁੜੀਆਂ ਨੂੰ, ਅ ਉਹ ਲੈ ਕੇ ਦੇ। ਫੇਰ ਅਸੀਂ ਜਾਂਦੇ ਸੀ। ਖਾਲੀ ਹੱਤ ਟੈਚੀ ਲੈ ਕੇ, ਉੱਥੋਂ ਭਰ ਕੇ ਅੰਦੇ ਸੀ। ਥੈਲੇ ਦੇ, ਥੈਲੇ ਲੈ ਕੇ, ਆਉਂਦੇ ਹੁੰਦੇ ਸੀ।
ਸਾਰੇ ਕਹਿੰਦੇ ਸੀ। ਕਹਿੰਦੇ ਭਰ- ਭਰ, ਕੇ ਥੈਲੇ ਆ ਆਉਂਦੇ। ਉੱਥੋਂ, ਚੱਲ ਵੀ ਅਸੇ ਜਾਂਦੇ। ਇੰਨਾ ਉਹ, ਸਮਾਨ ਲੈ ਕੇ ਆ ਆਉਂਦੇ ਸੀ।
ਹਾਂ, ਪੇਕੇ ਜਾਓ, ਵੈਸੇ ਵੀ, ਇੱਕ ਦੇ, ਦੋ ਬੈਗ ਹੋ।
ਹੂੰ। ਹੁਣ ਛੇ ਸਾਲ, ਹੋ ਗਏ ਮੰਮੀ ਨੂੰ। ਛੇ ਸਾਲ ਤੋਂ, ਬਾਅਦ ਨਾ ਪੇਕੇ, ਨਾ ਆਉਣਾ, ਨਾ ਜਾਣਾ।
ਤੁਹਾਡੇ ਪਾਪਾ ਕੋਲ ਨੀ, ਜਾਣਦੇ ਹੋ ਤੁਸੀਂ? ਉਨਾਂ ਨੂੰ
ਪਾਪਾ ਦੇ, ਹੁਣ ਗਏ ਸੀ। ਪਿੱਛੇ ਜਿਹੇ ਦੋ ਸਾਲ, ਦੋ ਸਾਲ ਹੀ ਹੋਏ। ਪਰ ਇਨਾ ਨੀ ਜਾਂਦੇ। ਹੂਨ ਇਨਾ, ਨੀ ਉਹ ਵੀ।
ਅੱਛਾ- ਅੱਛਾ।
ਬੱਸ ਫੋਨਾਂ ਤੇ ਹੀ, ਗੱਲਾਂ ਕਰਦੇ, ਡੈਡੀ ਨਾਲ ਤਾਂ।
ਹਾਂ, ਫੋਨ ਤੇ ਹਾਲ- ਚੱਲ ਲੈਂਦੇ ਆ।
ਉਹ, ਉਹ ਗੱਲ ਸੱਚੀ ਹੈ, ਨਾ। ਮਾਵਾਂ ਨਾਲ ਪੇਕੇ ਆ।
ਹਾਂ, ਉਹ ਤੇ ਹੈ ਹੀਏ। ਹ ਮਾਵਾਂ ਨਾਲ, ਹੀ ਹੁੰਦਾ ਵੇ।
ਹੂੰ।
ਫੇਰ, ਮੇਰੇ ਪਾਪਾ ਵੀ ਬੜਾ ਆਉਂਦੇ ਸੀ। ਅਸੀਂ ਲੋਕ ਮੰਮੀ ਪਾਵੇ ਸੀ। ਕੱਦੀ ਨਾਂ ਬੀ ਪਾਪਾ ਬੱਸ ਸੰਡੇ ਨੂੰ ਨਾ ਜਾਓ। ਜਾਂ ਵੈਸੇ ਨਾ ਜਾਓ। ਪਾਪਾ ਤਾਂ ਰਾਤੀ ਫੋਨ ਕਰਦੇ ਸੀ। ਦੁਕਾਨ ਤੋਂ ਆ ਕੇ। ਕੀ ਗੱਲ ਬੇਟਾ, ਅੱਜ ਆਏ ਨਹੀਂ। ਮਿਲੇ ਨੀ ਤੁਸੀਂ ਲੋਕ। ਹਾਂ, ਉਹ ਤੇ ਹੈ ਹੀ ਹੈ। ਦੂਰ ਨੀ ਨਿਕਾਲ ਪਾਉਂਦਾ ਨਾ।
ਨਹੀਂ ਖਰਚਾ- ਪਾਣੀ, ਜੇ ਚਾਹੀਦਾ ਹੋਵੇ। ਅਸੀਂ ਭੇਜਦੇ, ਗੂਗਲ ਕਰ ਦਿੰਦੇ। ਅਸੀਂ ਕੋਈ ਚੀਜ਼ ਦੀ ਦੋਨੋ ਭੈਣਾਂ ਨਾ ਮੇਰੇ। ਮੇਰੇ ਇੱਕ ਭੈਣ ਵੀ ਆ। ਅਸੀਂ ਦੋਨੋ ਕੋਈ ਵੀ ਚੀਜ਼ ਕਮੀ, ਨਹੀਂ ਰੱਖਦੇ। ਕੋਈ ਜ਼ਰੂਰੀ ਨਹੀਂ। ਆਪਾਂ ਬੋਲਦੇ, ਕਿ ਨੂੰਹ ਔਰ ਮੁੰਡਾ, ਦੇ ਦੇ ਦੇ ਦੇਣੇ ਦਾ ਹੱਕ।
ਹਾਂ- ਹਾਂ। ਬਿਲਕੁੱਲ- ਬਿਲਕੁੱਲ। ਸਹੀ ਗੱਲ ਏ। ਉੱਥੇ ਆਉਂਦੇ।
ਆਪਾਂ ਨੂੰ, ਵੱਡਾ ਕੀਤਾ। ਆਪਾਂ ਨੂੰ ਆਹ ਵੀਹ, ਇੱਕੀ ਸਾਲ ਆਪਾਂ ਨੂੰ, ਐਸ਼ ਦਿਵਾਉਂਦੇ ਆ। ਆਪਾਂ ਉਹਨਾਂ ਦੇ ਵਾਸਤੇ, ਇਨਾ ਨੀ ਦੋ, ਚਾਰ ਸੌ ਰੁਪਏ ਮਹੀਨੇ ਦਾ, ਜ਼ਮੀਨ ਦੇ ਸਕਦੇ।
ਹਾਂਜੀ। ਉਹ ਤੇ ਏਨਾ ਤੇ, ਬੰਦਾ ਕਰ ਸਕਦਾ।
ਜਿੰਨਾ ਆਪਾਂ ਚ, ਦੋ ਚਾਰ ਸੌ, ਆਪਾਂ ਦੋ ਚਾਰ ਹਜ਼ਾਰ। ਕਮਾ ਵੀ, ਲੈਂਦਾ ਆਪਾਂ ਬੰਦਾ। ਉਹਦੇ ਵਿੱਚੋਂ ਹਜ਼ਾਰ, ਪੰਜ ਸੌ, ਦਿਣ ਦਾ ਕੋਈ, ਉਹ ਘਾਟਾ ਨੀ ਪੈਣ ਲੱਗ ਗਿਆ।
ਹਾਂ। ਉਹ ਤਾਂ, ਹੈ ਹੀ ਹੈ। ਆਪਣੀ- ਆਪਣੀ, ਲੇਕਿਨ ਸੱਭ ਦੀ, ਸੋਚ ਹੁੰਦੀ ਹੈ ਨਾ। ਸੱਭ ਦੀ ਆਪਣੀ- ਆਪਣੀ, ਸੋਚ। ਕੋਈ ਦੇ ਦਿੰਦਾ, ਕਹਿੰਦਾ ਕੋਈ ਗੱਲ ਨੀ। ਕਿਹੜਾ ਫ਼ਰਕ ਪੈਂਦਾ। ਤੇ ਸਾਡੇ ਮਾਂ- ਪਿਓ, ਹੀ ਨੇ। ਉਹਨਾਂ ਨੇ ਸਾਡੇ, ਵਾਸਤੇ ਇਨਾ। ਕੀਤਾ ਏ। ਅਸੀਂ ਇੰਨਾ ਜ਼ਿਰਾ, ਜੇ ਆ ਦਿੱਤਾ ਤੇ ਕੀ ਹੋਇਆ। ਕਿੰਨੇ ਜਣੇ ਕਹਿੰਦੇ ਨੇ ਅਸੀਂ। ਆ ਆਪਣੇ ਵਿੱਚ ਮਸਤ ਹੋ ਜਾਂਦੇ ਨੇ।
ਹੂੰ ਹੂੰ ਨਹੀਂ ਕੋਈ ਕੋਈ ਸੱਸ ਸਹੁਰੇ ਕਰਕੇ ਵਿਆਹ ਵਿਆਹ ਹੋ ਜਾਂਦੇ ਕੁੜੀਆਂ ਦਾ ਸੱਸ ਸਹੁਰੇ ਦੇ ਬਣ ਜਾਂਦੇ ਫਿਰ ਬਾਅਦ ਚ ਮਾਂ ਪਿਓ ਨੂੰ ਕੋਈ ਪੁੱਛਦਾ ਨਹੀਂ ਆ ਇਹ ਗਲਤ ਗੱਲ ਆ।
ਗ਼ੱਲਤ- ਗੱਲਤ, ਏ ਬਾਣੀ।
ਹਾਂ ਜਿੱਥੇ ਮੁੰਡਿਆਂ ਦੀ ਮੁੰਡਿਆਂ ਦਾ ਹੱਕ ਆ ਸਾਹਮਣੇ ਦਾ
ਹਾਂ ਬਿਲਕੁੱਲ ਬਿਲਕੁੱਲ ਜੀ ਸਹੀ ਗੱਲ ਹੈ। ਹਾਂ।
ਜੇ ਉਹ ਰੋਟੀ ਪਾਣੀ ਦਿੰਦੇ। ਥੋੜ੍ਹਾ ਬਹੁਤਾ ਆਪਾਂ ਵੀ ਖਰਚਾ ਪਾਣੀ ਮਹੀਨੇ ਦਾ ਚਲ ਇੰਨਾ ਸ਼ੁਕਰ ਕਰੋ ਆਪਾਂ ਉੱਥੇ ਬੈਠ ਕੇ ਆਪਾਂ ਅਹ ਰੋਟੀ ਪਾਣੀ ਦਾ ਨਹੀਂ ਦੇ ਦੇ ਸਕਦੇ। ਆਪਾਂ ਪੈਸਿਆਂ ਦੀ ਹੈਲਪ ਕਰ ਸਕਦੇ। ਉਹ ਵੀ ਤਾਂ ਉਹ ਵੀ ਜੇ ਨਾ ਕਰੀਏ ਫਿਰ ਤਾਂ ਆਪਣੇ ਕੋਈ ਇਨਸਾਨੀਅਤ ਨਹੀਂ ਹੈਗੀ ਫਿਰ ਆਪਣੇ ਵਿੱਚ।
ਹਾਂ ਉਹ ਤਾਂ ਹੈ। ਨਹੀਂ ਕਰਨਾ ਚਾਹੀਦਾ ਵੇ ਸਾਡਾ ਵੀ ਫਰਜ਼ ਬਣਦਾ ਵੇ ਆਪਣੇ ਮਨ
ਹਾਂਜੀ ਨਹੀਂ ਕੋਈ ਕੋਈ ਕੁੜੀਆਂ ਡਰਦੇ ਸੱਸ ਸਹੁਰੇ ਨਾਲ ਕੁੱਝ ਬੋਲਦੇ ਹੋਏ ਸੱਸ ਡਰਨਾ ਨਹੀਂ ਚਾਹੀਦਾ। ਡਰਨਾ ਨਹੀਂ ਚਾਹੀਦਾ। ਆਪਣਾ ਰੋਬ ਨਾਲ ਚਾਹੇ ਚਾਹੇ ਘਰ ਵਾਲੇ ਦੀ ਕਮਾਈ ਵਿੱਚੋਂ ਦਓ। ਚਾਹੇ ਆਪਦੀ ਕਮਾਈ ਵਿੱਚੋਂ ਦਓ ਮਾਂ ਪਿਓ ਨੂੰ।
ਹਾਂਜੀ ਹਾਂਜੀ ਹਾਂਜੀ ਜਿੱਥੇ ਇੰਨਾ ਖਰਚਾ ਉੱਥੇ ਪੰਜ ਸੌ ਹਜਾਰ ਹੋਰ ਸਹੀ ਕੋ ਫਰਕ ਪੈਂਦਾ ਵੀ ਐ।
ਹਾਂ ਮਾਂ ਪਿਓ ਨੂੰ ਵੀ ਸੋ ਜਾਂਦੀ ਖੁਸ਼ੀ ਉਹ ਮਿਲ ਜਾਂਦੀ ਮੇਰੀ ਧੀ ਨੇ ਦਿੱਤਾ। ਮੇਰੇ ਪੁੱਤ ਉਹ ਨੇ ਦਿੱਤਾ ਪੁੱਤ ਨੇ। ਉਹਨਾਂ ਦੇ ਵਿੱਚ ਵੀ ਖੁਸ਼ੀ ਮਿਲ ਜਾਂਦੀ।
ਹੋਰ ਕੀ ਉਹ ਤੇ ਹੈ ਈ ਐ ਕੁਛ ਤੇ ਹੁੰਦਾ ਹੀ ਨੇ। ਭਾਵੇਂ ਉਹਨਾਂ ਕੋਲ ਜਿੰਨਾ ਮਰਜ਼ੀ ਹੋਵੇ। ਲੇਕਿਨ ਅਸੀਂ ਲੋਕ ਦਵਾਂਗੇ ਤਾਂ ਉਹਨਾਂ ਨੂੰ ਖੁਸ਼ੀ ਅਲੱਗ ਹੀ ਆਉਂਦੀ ਹੈ ਉਹਦੀ।
ਹੁਣ ਚੱਲ ਸੁਖ ਨਾ ਮੇਰੀ ਭਰਜਾਈ ਭਾਈ ਵੀ ਵਧੀਆ ਰੱਖਦੇ ਡੈਡੀ ਨੂੰ। ਕੋਈ ਰੋਟੀ ਪਾਣੀ ਦਾ ਕੋਈ ਘਾਟਾ ਨਹੀਂ ਆ। ਕੋਈ ਚੀਜ਼ ਵਾਸਤੇ ਵੀ ਨਹੀਂ ਪਰ ਅ ਆਪਾਂ ਫਿਰ ਵੀ ਦਿਲ ਵਿੱਚ ਸੋਚਦੇ ਆਪਾਂ ਉਹ ਵੀ ਦੇਣਾ ਚਾਹੀਦਾ ਆਪਾਂ ਨੇ।
ਹਾਂ।
ਆਪਾਂ ਉਹ ਆਪਣੀ ਜਗ੍ਹਾ ਤੇ ਹੈ ਸੇਵਾ ਕਰਦੇ ਪਏ ਆਪਾਂ ਨੇ ਆਪਣੀ ਜਗ੍ਹਾ ਤੇ ਸੇਵਾ ਕਰਨੀ।
ਹਾਂ ਬਸ ਬਸ ਬਸ ਹੈ। ਸਭ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਹਰ ਬੰਦੇ ਦੀ ਇੱਕ ਸੋਚ ਆਉਂਦੀ ਨਾ। ਅਸੀਂ ਤੇ ਆਉਂਦਾ ਮਾਪਿਆਂ ਦਾ ਜਿੰਨਾ ਇਹਨਾਂ ਕਰੀਏ। ਮਾਂ ਪਿਓ ਸਾਡੇ ਇਹ ਨਾਂ ਕਹਿਣਗੇ ਸਾਡੀਆਂ ਧੀਆਂ ਪਰਾਈਆਂ ਹੋ ਗਈਆਂ ਨੇ ਵਿਆਹ ਕੇ। ਮਿਲਣ ਵੀ ਜਾਓ ਉਹ ਵੀ ਕਰੋ। ਫੋਨ ਤੇ ਵੀ ਕਰਦੇ ਰਹੋ ਗੱਲਾਂ ਬਾਤਾਂ ਮਾਂ ਪਿਓ ਨੂੰ ਮਤਲਬ ਇਹ ਨਾ ਹੋਏ ਕਿ ਸਾਡੇ ਬੱਚੇ ਫੋਨ ਨਹੀਂ ਕਰਦੇ ਨੇ। ਇਹ ਫੀਲ ਨਹੀਂ ਹੁੰਦਾ। ਕਰਨਾ ਚਾਹੀਦਾ ਨਾ ਮਾਂ ਪਿਓ ਨੂੰ।
ਹੂੰ ਹੂੰ ਹੂੰ।
ਹਾਂ ਹਾਂ ਚੰਗਾ ਐ ਤੁਹਾਡੇ ਭਰਾ ਭਰਜਾਈ ਅੱਛੇ ਨੇ ਮੰਨਦੇ ਨੇ ਅ ਅੱਜ ਕੱਲ੍ਹ ਥੋੜ੍ਹਾ ਜ਼ਮਾਨਾ ਖਰਾਬ ਹੈ। ਬੱਚੇ ਮਾਂ ਪਿਓ ਨੂੰ ਪੁੱਛਦੇ ਹੀ ਨਹੀਂ ਨੇ। ਇਹ ਤੇ ਬੜੀ ਖੁਸ਼ੀ ਹੋਈ ਸੁਣ ਕੇ ਤੁਹਾਡੇ ਮਾਂ ਬੱਚੇ ਇੰਨੇ ਭਰਾ ਭਰਜਾਈ ਨੇ ਚੰਗੇ ਨੇ ਮ ਬੱਚਿਆਂ ਨੂੰ ਪੁੱਛਦੇ ਨੇ। ਅੱਛੀ ਗੱਲ ਹੈ ਬਹੁਤ ਵਧੀਆ। ਚਲੋ ਜੀ ਠੀਕ ਹੈ ਫਿਰ ਭੈਣ ਜੀ ਤੇ ਕੋਈ ਆ ਗਿਆ ਹੈ। ਕੋਈ ਆ ਗਿਆ ਹੁਣ ਮੈਂ ਤੁਹਾਡੇ ਨਾਲ ਬਾਦ ਚ ਗੱਲ ਕਰਦੀ। ਠੀਕ ਹੈ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਹਾਂਜੀ ਠੀਕ। ਸਤਿ ਸ਼੍ਰੀ ਅਕਾਲ।